ਸਤਿ ਸ੍ਰੀ ਅਕਾਲ
ਕਾਲ ਹੋਰ ਕੀ ਕੀ ਹਾਲ ਹੈ ਸਭ ਵਧੀਆ, ਬਸ ਬਸ ਬਸ ਵਧੀਆ ਵਧੀਆ, ਬਸ ਬਸ ਸਭ ਵਧੀਆ ਨੇ ਤੁਸੀਂ ਸੁਣਾਓ ਮੈਂ ਕਿਹਾ ਚਲੋ ਤੁਹਾਡਾ ਹਾਲ
ਆ ਹੋਰ ਵਧੀਆ ਵਧੀਆ ਬਸ ਕੁਛ ਨੀ ਯਾਰ ਬੱਚੇ ਬੈਠੇ ਸੀ। ਬੋਰ ਹੋ ਰਹੀ ਏ ਮੈਂ ਕਿਹਾ ਚਲੋ ਤੁਹਾਡੇ ਤੋਂ ਵੀ ਪੁੱਛਾਂ ਵੀ ਕੀ ਹਿਸਾਬ ਹੈ ਬੱਚਿਆਂ ਦਾ ਇਹਨਾਂ ਨੂੰ ਛੁੱਟੀਆਂ ਹੋ ਰਹੀਆਂ।
ਬਸ ਮੈਂ ਮੈਂ ਤੇ ਬਸ ਬੈਠੀ ਸੀ ਮੈਂ ਕਿਹਾ ਚਲੋ ਬੱਚਿਆਂ ਨਾਲ ਨਾ ਥੋੜਾ ਬਹੁਤ ਹੋਬ ਹੋਬਿਸ ਵਗੈਰਾ ਡਿਸਕਸ ਕਰ ਲੈਂਦੇ ਆ ਮੈਂ ਕਿਹਾ ਚਲੋ ਬਸ ਬਸ ਆਹੀ ਟਾਈਮ ਹੈ ਬੱਚਿਆਂ ਦੇ ਨਾਲ ਬੈਠਣ ਦਾ ਵੀ ਗੱਲਾਂ ਬਾਤਾਂ ਵੀ ਕਰਨ ਦਾ। ਹਾਂ ਹੋਰ
ਅੱਛਾ ਚਲੋ ਮੇਰੀਆਂ ਤੇ ਮੇਰੇ ਤਾਂ ਮਿਊਜਿਕ ਵੀ ਹੈ ਤੇ ਫਿਲਮ ਦੇਖਣਾ ਤੇ ਜਿਵੇਂ ਚਲੋ ਘੁੰਮਣਾ ਵੀ ਹੈ।
ਚਿਲ ਮੂਡ ਵਾਲੀਆਂ ਤੁਹਾਡੀਆਂ ਹੋਬੀਜ਼ ਨੇ ਮੈਨੂੰ ਜ਼ਿਆਦਾ ਬੂਕਸ ਪੜ੍ਹਨੀਆਂ ਪਸੰਦ ਨੇ ਹਾਂਜੀ ਮੈਨੂੰ ਥੋੜਾ ਬੁਕਸ ਪੜ੍ਹਨੀਆਂ
ਮੈਂ ਬੁੱਕਸ ਵੀ ਰੀਡ ਕਾਫ਼ੀ ਕਰਦੀ ਦੀਆ ਹਿਸਟਰੀ ਮੈਨੂੰ ਵਧੀਆ ਲੱਗਦੀ ਸੀ ਬਸ ਹੁਣ ਥੋੜਾ ਜਿਹਾ ਬਦਲ ਗਿਆ। ਸਟਰ੍ਰੈੱਸ ਬਹੁਤ ਹੈ ਨਾ ਲਾਈਫ ਚ
ਹਾਂ ਬਿਲਕੁਲ ਵਿਆਹ ਤੋਂ ਬਾਅਦ ਵੈਸੇ ਬੰਦੇ ਦੀ ਸਾਰੀਆਂ ਹੋਬੀਜ਼ਾਂ ਬੱਚਿਆਂ ਦੇ ਨਾਲ ਚੇਂਜ ਹੋ ਜਾਂਦੀਆਂ ਨੇ
ਬੱਚੇ ਬੈਠੇ ਸੀ ਮੈਂ ਕਿਹਾ ਚੱਲ ਇਹਨਾਂ ਦਾ ਵੀ ਦੇਖਾਂ ਇਹਨਾਂ ਦਾ ਵੀ ਕੀ ਕਰਨਾ ਏ। ਵੀ ਜਾਂ ਤੇ ਸਮਰ ਕੈਂਪ ਲੱਗ ਰਹੇ ਆ ਉਹਨਾ ਵਿੱਚ ਚ ਪਾਈਏ ਇਹਨਾਂ ਨੂੰ
ਹਾਂ ਸਮਰ ਕੈਂਪ ਚ ਪਾਲੋ ਸਮਰ ਕੈਂਪ ਵੀ ਤਾਂ ਵਧੀਆ ਨੇ ਦੇਖੋ ਬੱਚੇ ਦੀ ਵੀ ਇੱਕ ਐਕਟੀਵਿਟੀ ਹੋ ਗਈ ਥੋੜਾ ਉਹਨਾਂ ਦਾ ਵੀ ਮਾਇੰਡ ਹਾਂ। ਹਾਂ ਮਾਇੰਡ ਵੀ ਉਹਨਾਂ ਦਾ ਥੋੜਾ ਜਿਹਾ ਸਾਈਡ ਹੋ ਗਿਆ ਏਦਾਂ ਦਾ ਸਹੀ ਰਹਿੰਦਾ ਹਾਂਜੀ ਹਾਂਜੀ। ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਚਲੋ ਪਹਿਲਾ
ਮੈਂ ਕਿਹਾ ਚਲੋ ਨਾਲ ਸਾਥ ਹੋਵੇ ਨਾ ਫੇਰ ਛੱਡ ਆਵਾ ਏਨ੍ਹੀ ਗਰਮੀ ਚ ਯਾਰ ਆਣਾ ਜਾਣਾ ਵੀ ਔਖਾ ਨਾ ਮੈਂ ਤਾਂ ਮੁਸ਼ਕਿਲ ਹੈ ਫਿਰ ਮੈਂ ਸੋਚਿਆ ਕਦੇ ਕਿ ਗਰਾਉਂਡ ਚ ਕੋਈ ਗੇਮ ਵਗੈਰਾ ਚ ਪਾ ਦੀਏ ਬਾਸਕਿਟ ਬੋਲ ਵਗੈਰਾ ਚੱਲ ਫੁੱਟਬਾਲ ਬੱਚੇ ਖੇਲ ਲੈਣ ਥੋੜ੍ਹੀ ਹਾਈਟ ਘੱਟ ਹੈ ਨਾ ਬੱਚਿਆਂ ਦੀ।
ਹਾਂਜੀ ਹਾਂਜੀ ਬਿਲਕੁਲ ਜਿਵੇਂ ਦੇਖੋ ਵਧੀਆ ਗੱਲ ਆ ਤੁਸੀਂ ਇੱਦਾਂ ਕੈਂਪਿੰਗ ਚ ਪਾਓਗੇ। ਦੇਖੋ ਅੱਜ ਕੱਲ੍ਹ ਦਾ ਸਕੂਲ ਵਾਲੇ ਕੈਂਪ ਫੇਰ ਕਿੰਨਾ ਵਧੀਆ ਕਰਤਾ ਹਨਾ। ਹਾਂ, ਬਿਲਕੁਲ ਬਿਲਕੁਲ ਸਾਡੇ ਮਤਲਬ ਮੇਰੇ ਮਤਲਬ ਉਹ ਨੇ ਮੰਮਾ ਨੇ ਉਦੋਂ ਸਕੂਲ ਵਗੈਰਾ ਜਾਂਦੇ ਨੇ ਤੇ ਉਹਨਾਂ ਪੜਾਦੇ ਨੇ ਉਹ ਤੇ ਮੈਂ ਪਹਿਲੇ ਪੜ੍ਹਾਦੇ ਸੀ ਫਿਰ ਮੈਂ ਅਜਿਹਾ ਕਰਕੇ ਛੱਡ ਤਾਂ ਤੇ ਉਹ ਕੀ ਕਰਦੇ ਨੇ ਉਹ ਓਹਨਾਂ ਦੇ ਵੀ ਸਕੂਲ ਕੈਂਪਿੰਗ ਸ਼ੁਰੂ ਹੋ ਗਈ ਏ। ਤੇ ਉਹ ਨੇ ਕੈਂਪਿੰਗ ਦੇ ਵਿੱਚ ਨਾ ਮਤਲਬ ਸੈਵਨ ਡੇਜ ਉਹ ਦਾ ਕੁਸ਼ ਸਿਸਟਮ ਹੁਣ ਹੋਣਾ ਤੇ ਉਹਨਾਂ ਦੇ ਵਿੱਚ ਸ ਸਵਿਮਿੰਗ ਦਾ, ਡਾਂਸਿੰਗ ਦਾ, ਮੂਵਿੰਗ ਦਾ, ਹਾਂ-ਹਾਂ ਤੁਹਾਨੂੰ ਪਤਾ ਹੋਣਾ ਅੱਜ-ਕੱਲ੍ਹ ਨਾ ਬੱਚਿਆਂ ਨੂੰ ਉਹ
ਕੁਕਿੰਗ ਵੀ ਸੀ, ਹਾਂ। ਕੁਕਿੰਗ ਵੀ ਸਿਖਾਂਦੇ ਐ, ਪਿੱਛੇ ਜੇ ਨਾ ਇੱਕ ਨਿਊਜ਼ ਆਈ ਸੀ ਹਨਾ ਵੀ ਬੱਚਿਆਂ ਤੋਂ ਦੇਖੋ ਕੀ ਕੰਮ ਕਰਾ ਰਿਹੇ ਆ, ਬਟ ਕੀ ਜਦ ਕਿ ਉਹਨਾਂ ਨੂੰ ਪਤਾ ਈ ਨੀ ਬੀ ਇਹ ਉਹਨਾਂ ਨੇ ਓ ਬ ਪਾਰਟ ਟਾਈਮ ਰੱਖਿਆ ਇੱਕ ਦਿਨ। ਹੋਮ ਸਾਇੰਸ ਕਹਿ ਲਓ, ਹੋਮ ਓ ਮਤਲਬ ਕਿਚਨ ਦਾ ਉਹਨਾਂ ਨੇ ਸਪੈਸ਼ਲ ਰ ਖਿਆ, ਔਰ ਬੱਚੇ ਬੜੇ ਸ਼ੌਕ ਨਾਲ ਸੈਂਡਵਿੱਚ ਵਗੈਰਾ ਬਣਾ ਰਹੇ ਸੀ, ਛੋਟੇ-ਛੋਟੇ ਬੱਚੇ। ਤੇ ਕਈਆਂ ਨੇ ਕਮੈਂਟ ਗ਼ਲਤ ਕਰ ਰੱਖੇ ਸੀ, ਬੱਟ ਜੱਦ ਕਿ ਇਹ ਅੱਛੀ ਚੀਜ਼ ਐ। ਘਰ ਤੇ ਬੱਚੇ ਕੋਈ ਕੰਮ ਨੀ ਕਰਦੇ ਹਨਾ, ਇਸ ਬਹਾਨੇ ਸਕੂਲ 'ਚ ਬੱਚੇ ਸਫ਼ਾਈ, ਸਗੋਂ ਇਹ ਕੋਈ ਗ਼ਲਤ ਨਹੀਂ ਐ। ਸਗੋਂ ਸਕੂਲ 'ਚ ਸਫ਼ਾਈ ਵੀ ਕਰਾਈ ਜਾਵੇ, ਸਕੂਲ 'ਚ ਮ ਕੁਕਿੰਗ ਕਰਾਈ ਜਾਵੇ, ਕਿਉਂ? ਕਿਉਂਕਿ ਉੱਥੇ ਬੱਚੇ ਸ਼ਰਮ ਨੀ ਕਰਨਗੇ, ਕਿਉਂਕਿ ਸਭ ਕੁਛ ਇਕੱਠਾ ਹੋਏਗਾ। ਹਨਾ, ਇੱਥੇ ਓ ਘਰ ਬੱਚੇ ਕਰਦੇ ਨੀ। ਘਰ ਬੱਚੇ ਦਾ ਇੱਕ ਪਾਣੀ ਦਾ ਗਲਾਸ ਨਹੀਂ ਚੁੱਕਦੇ।
ਹਾਂ, ਬਿਲਕੁਲ, ਘਰੇ
ਵਧੀਆ ਚੀਜ਼ ਸਕੂਲ 'ਚ ਪ੍ਰੈਕਟੀਕਲ ਵਰਕ ਹੋਣਾ ਚਾਹੀਦਾ ਥਿਊਰੀ ਨਾਲ।
ਹਾਂਜੀ ਸਗੋਂ ਸਹੀ ਐ ਏਦਾਂ ਦਾ, ਮੈਂ ਵੀ ਏਦਾਂ ਈ ਕਰ ਲਵਾਂਗੀ। ਨਾਲੇ ਸਗੋਂ ਸਾਨੂੰ ਵੀ ਦੇਖੋ ਹੁਣ ਜਿਵੇਂ ਤੁਹਾਡੀ ਹੋਬੀਜ਼ ਹੈ ਨਾ ਤੁਹਾਨੂੰ ਜਿਵੇਂ ਬੁ ਅਹ ਡਾਂ ਵਗੈਰਾ ਮੂਵੀਜ਼ ਦਾ, ਤੁਹਾਡਾ ਵੀ ਥੋੜਾ ਜਿਹਾ ਉਹ ਟਾਈਮ ਵੱਲ ਹੋ ਜੇਗਾ, ਜਿਵੇਂ ਤੁਸੀਂ ਵੀ ਮੂਵੀਜ਼ ਵਗੈਰਾ ਦੇਖ ਸਕੋਗੇ। ਹੁਣ ਹਾਂ, ਬਿਲਕੁਲ ਬਿਲਕੁਲ। ਹੁਣ ਜਿਵੇਂ ਮੈਂ ਵਾਂ, ਮੈਨੂੰ ਥੋੜਾ ਜਿਹਾ ਬੁੱਕਸ ਰੀਡਿੰਗ ਕਰਨ ਦਾ ਟਾਈਮ ਮਿਲ ਜੇਗਾ, ਹਨਾ ਕਿਉਂਕਿ
ਦੀਆ, ਇਹ ਤਾਂ ਮੈਨੂੰ ਵੀ ਹੈ, ਹਨਾ, ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਉਦਾ ਨੀ ਪਤਾ ਲੱਗ ਤੇ ਉਹ ਰੀਡਿੰਗ ਕਰਕੇ ਬਹੁਤ ਕੁਛ ਸਮਝ ਆਂਦੀ ਏ, ਨਿਊਜ਼ਪੇਪਰ ਪੜ੍ਹਦੀ ਆਂ। ਸਭ ਕੁਛ ਕਰਦੇ ਆ, ਏਦਾਂ ਦਾ ਸਭ ਕੁੱਛ ਕਰੀ ਦਾ ਐ। ਬਸ ਕਈ ਵਾਰੀ ਮੂਡ ਚਿੱਲ ਕਰਨ ਲਈ ਆਪਾਂ ਨੂੰ ਦੇਖਣਾ ਪੈਂਦੈ।
ਹਾਂਜੀ ਹਾਂਜੀ, ਨਾਲੇ ਨਾ ਤਰੀਕਾਂ ਵੀ ਹੋ ਜਾਂ, ਸਾਨੂੰ ਇੱਕ ਥੋੜਾ ਜਿਆ ਨਾ ਬੋਲਣ ਦਾ ਤਰੀਕੇ 'ਚ ਵੀ ਫਰਕ ਆ ਜਾਂਦਾ ਆ, ਥੋੜਾ ਸਾਡਾ ਮਾਇੰਡ ਵੀ ਸੈਟ ਹੋ ਜਾਂਦਾ ਆ, ਐ ਵੀ ਹੁੰਦਾ ਆ
ਹੂੰ, ਨਹੀਂ ਬੱਚਿਆਂ ਨੂੰ ਤੇ ਮੈਨੂੰ ਤਾਂ ਵਧੀਆ ਲੱਗਿਆ ਇਹ ਸਿਸ ਟਮ ਸਕੂਲ ਵਾਲਿਆਂ ਦਾ ਅੱਜ ਕੱਲ ਕਿਉਂਕਿ ਇਕੱਲਾ ਪੜ੍ਹਾਈ ਦਾ ਵੀ ਦੇਖੋ, ਕੀ ਫਾਇਦਾ ਪ੍ਰੈਕਟੀਕਲ ਵਰਕ ਵਿੱਚ ਹੋਣਾ ਚਾਹੀਦਾ ਨਾ ਬੱਚਿਆਂ ਦਾ ਇੱਕ ਪਾਸੇ ਤੇ ਆਪਾਂ ਕਹੀ ਜਾਂਦੇ ਹਾਂ ਕਿ ਪ੍ਰੈਕਟੀਕਲ ਕਰਾਓ, ਜਦੋਂ ਉਹ ਕਰਾਦੇ ਹੈ ਹਨਾ ਜਦੋਂ ਉਹ ਕਰਾਦੇ ਆ ਤਾਂ ਸਾਡੇ ਵਰਗੇ ਕਈ ਪੇਰੈਂਟਸ ਬੋਲ ਰਹੇ ਹੈ। ਵੀ ਸਕੂਲ ਚ ਬੱਚਿਆਂ ਤੋਂ ਜੇ ਕੰਮ ਕਰਇਆ ਜਾਂਦਾ ਚ ਕੇ ਵੀਡੀਓ ਪਾ ਦਿੰਦੇ ਆ ਇਹ ਵੀ ਚੀਜ਼ ਗਲਤ ਹੈ ਹਾਂ।
ਬਿਲਕੁਲ-ਬਿਲਕੁਲ ਯਾਰ ਦੇਖੋ, ਅਸੀਂ ਆਪਣੇ ਬੱਚੇ ਲਈ ਸੋਚਦੇ ਹਾਂ ਹਨਾ, ਕਿ ਉਹਨੂੰ ਅਸੀਂ ਏਦਾਂ ਕਰੀਏ ਓਦਾਂ ਕਰੀਏ, ਜਿਹਦੇ ਨਾਲ ਕਿ ਸਾਨੂੰ ਥੋੜ ਥੋੜਾ ਜਿਹਾ ਟਾਈਮ ਮਿਲੇ ਆਪਾਂ ਆਪਨੇ ਲਈ ਵੀ ਹਨਾ, ਕਿਉਂਕਿ ਬੱਚਿਆਂ ਦੇ ਕਾਰਨ ਦੇ, ਸਾਨੂੰ ਬਿਲਕੁਲ ਠੀ ਟਾਈਮ ਹੀ ਨਹੀਂ ਮਿਲਦਾ ਪੜ੍ਹਨ, ਦਾ ਵੀ ਰਹਿ ਕੇ ਰੋਟੀ ਪਾਣੀ ਤੇ ਉਦੋਂ ਸਾਨੂੰ ਨੀ ਮਿਲਦੀ ਸਾਰਾ ਦਿਨ ਸਾਡਾ ਰਸੋਈਆਂ ਚ ਨਿਕਲ ਜਾਂਦਾ ਆ, ਇਹ ਵੀ ਤਾਂ ਚੱਕਰ ਹੈਗਾ ਨਾ।
ਬਿਲਕੁਲ ਕਿਉਂਕਿ ਕਈ ਵਾਰੀ ਅੱਛਾ ਫੇਰ ਕਈ ਵਾਰੀ ਏਦਾਂ ਹੁੰਦਾ ਵੀ ਜਿਵੇਂ ਸਾਨੂੰ ਲੱਗਦਾ ਵੀ ਹੈ, ਹੈਏ ਅਸੀਂ ਉਹ ਚੀਜ਼ ਕਰ ਨੀ ਪਾ ਰਹੇ, ਕਿਉਂ ਪਰ ਸਾਨੂੰ ਬਣਾਣਾ ਪੈਂਦਾ ਕੁਕਿੰਗ ਚ ਇੰਨਾ ਟਾਈਮ ਲੱਗ ਜਾਂਦਾ, ਫ਼ਿਰ ਜਦ ਤੱਕ ਅਸੀਂ ਦੁਪਹਿਰ ਦਾ ਕਰਦੇ ਹਾਂ ਉਹ ਸ਼ਾਮ ਹੋ। ਜਾਂਦੀ ਹੈ। ਫੇਰ ਸ਼ਾਮ ਦਾ ਫੇਰ ਰੇਡੀ ਫੇਰ ਕਈ ਵਾਰੀ ਆਪਣੀ ਫਰੈਂਡਸ ਦਾ ਕੋਲ ਆ ਕਦੇ ਕੋਈ ਕੰਮ ਪੈ ਗਿਆ। ਸੋਸ਼ਲ ਵੀ ਬੜੇ ਇਨਵੋਲਵ ਹੋ ਜਾਂਦੇ। ਨਾ ਅਸੀਂ ਉਹ ਵੀ ਚੀਜ਼ ਦੇਖਣੀ ਪੈਂਦੀ ਹੈ ਸਾਨੂੰ
ਹੂੰ, ਬਿਲਕੁਲ ਮੈਂ ਤਾਂ ਇਹੀ ਕਹਿ ਰਹੀ ਹਾਂ ਕਿ ਤੁਸੀਂ ਤਾਂ ਬਹੁ ਤ ਵਧੀਆ ਕੀਤਾ। ਕੀਤਾ ਆ ਕਿ, ਏਦਾਂ ਦੀ ਜੋ ਹਨਾ ਮੈਨੂੰ ਵੀ ਸਗੋ ਵਧੀਆ ਆਈਡੀਆ ਤੁਸੀਂ ਦੇਤਾ ਹੈ, ਕਿ ਇਹਦੇ ਨਾਲ ਕਿ ਸਾਨੂੰ ਥੋੜਾ ਜਿਹਾ ਸਿਖਣ ਲਈ, ਮਿਲੇ। ਚਲੋ, ਮੈਂ ਥੋੜ੍ਹੀ ਬੁੱਕਸ ਵਗੈਰਾ ਮੇਰੇ ਕੋਲ ਇਨੀਆਂ
ਅੱਛਾ-ਅੱਛਾ ਹਾਂ ਨਹੀਂ-ਨਹੀਂ, ਤੁਸੀਂ ਸਗੋਂ ਛੁੱਟੀਆਂ ਚ ਪਾਓ ਕਿਉਂਕਿ ਬੱਚਿਆਂ ਨੇ ਕਿਹੜਾ ਰੁਕਣ ਦੇਖੋ ਬੱਚਿਆਂ ਨੇ ਘਰ ਟੀ ਵੀ ਤੇ, ਫੋਨ ਹੀ ਦੇਖਣੇ ਆ। ਸਕੂਲ ਦੇ ਕੰਮ ਤੇ ਕਰਨਾ ਹੀ ਨੀ ਦੇ ਔਖੀ ਤਾਂ ਮੈਨੂੰ ਵੀ ਲੱਗ ਦਰੀਆ ਬੀ ਇੱਕ ਇੱਕ ਮਹੀਨਾ ਚਲੋ ਆਪਾਂ ਵੀ ਆਰਾਮ ਕਰਦੇ ਆਰਾਮ ਨਾਲ ਉੱਠਦੇ ਪਰ ਮੈਂ ਦੱਸਾਂ ਇਸ ਬਹਾਨੇ ਨਾ ਆਪਾਂ ਵੀ ਉੱਠ ਜਾ ਕਰਾਂਗੇ ਐਕਸਰਸਾਈਜ਼ ਕਰਿਆ ਕਰਾਂਗੇ ਆਪਾਂ ਵੀ ਗਰਾਉਂਡ ਇੱਕ ਚੱਕਰ ਲੈ ਆਇਆ ਕਰਾਂਗੇ ਮੈਂ ਤਾਂ ਇਵੇਂ ਕਹਿੰਦੀ ਹਾਂ। ਵੀ ਆਪਾਂ ਬੱਚਿਆਂ ਨੂੰ ਸਗੋਂ ਲੈ ਜਾ ਕਰਾਂਗੇ ਸਮਰ ਕੈਂਪ ਵਿੱਚ ਸਗੋਂ ਅਟੈਂਡ ਕਰਾ ਨੇ ਆ ਉਸ ਤੋਂ ਬਾਅਦ ਵੀ ਰੁਕਾਂਗੇ ਨੀ ਇਹਨਾਂ ਦਾ ਐਕਸ ਕੋਈ ਵਰਕ ਆਪਾਂ ਕਰਾਵਾਂਗੇ ਵਰਕ ਆਊਟ ਮੈਂ ਤੁਹਾਨੂੰ ਇਹ ਵੀ ਦੱਸ ਕੇ ਆਦੀ ਹਾਂ ਵੀ ਠੀਕ ਹੈ ਤੁਸੀ ਦਾ ਵੀ ਟਾਈਮ ਐਡਜਸਟ
ਹਾਂ ਮੈਂ ਤੇ ਬਿਲਕੁਲ ਬਿਲਕੁਲ ਮੈਂ ਤੇ ਕਰ ਲਾਂਗੀ ਤੁਸੀਂ ਮੈਨੂੰ ਬਸ ਦੱਸ ਦੇਣਾ ਬਟ ਮੈਂ ਵੀ ਆਪਣੇ ਇੱਧਰ ਨੀਅਰ ਬਾਏ ਸਕੂਲਸ ਜਾਂ ਕੁਝ ਇੱਦਾਂ ਦੇ ਹੋਣਗੇ ਮੈਂ ਉਹਨਾਂ ਕੋਲ ਪੁੱਛ ਕੇ ਕੀ ਹਿਸਾਬ ਕਿਤਾਬਿਕ ਕਿੱਦਾਂ ਦਾ ਹੈ ਕਿੰਨੇ ਡੇਜ਼ ਦਾ ਹੈ। ਕਿੰਨੇ ਟਾਈਮ ਦਾ ਆ
ਬਿਲਕੁਲ ਨਹੀਂ ਪਤਾ ਕਿਉਂ ਬਿਲਕੁਲ ਬੱਚਿਆਂ ਦਾ ਵੀ ਮਾਈੰਡ ਸੈਟ ਕਿਉਂ ਕਿਉਂਕਿ ਇਸ ਚੀਜ਼ ਲਈ ਨਾ ਆਪਾਂ ਨੂੰ ਆਲਸ ਛੱਡਣਾ ਪੈਂਦਾ ਕਈ ਕ ਕੈਂਪ ਨਹੀਂ ਨਾ ਲਵਾਦੇ ਵੀ ਅਸੀਂ ਆਰਾਮ ਕਰਾਂਗੇ। ਉਹ ਕਰਾਂਗੇ ਮੈਂ ਤਾਂ ਕਹਿੰਦੀ ਹਾਂ ਨਹੀਂ ਆਪਾਂ ਸੋਚਦੇ ਹਾਂ ਆਪਾਂ ਕਰ ਹੀ ਦਿੰਦੇ ਹਾਂ ਦੋ ਚਾਰ ਦਿਨ ਛੁੱਟੀ ਦਾ ਉਹ ਕਰਕੇ ਨਾ ਸਮਰ ਕੈਂਪ ਚ ਪਵਾ ਦਾਂਗੇ ਇਹਨਾਂ ਨੂੰ ਤੇ ਸਪੈਸ਼ਲ ਇੱਕ ਕੰਮ ਕਰਦੇ ਜਿਵੇਂ ਆਪਣੇ ਬੱਚਿਆਂ ਦੀ ਕੋਈ ਹੋਬੀ ਹੈ ਸਪੈਸ਼ਲ ਹੋਬੀ ਇੱਕ ਟੀਚਰ ਆਪ ਆਪਾਂ ਰੱਖ ਲਾਂਗੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਏਦਾਂ ਹੀ ਕਰ ਲਾਂਗੇ ਕਿ ਚਲੋ ਬੱਚਿਆਂ ਦੀ ਐਕਟੀਵਿਟੀਜ਼ ਹੋ ਜੇ ਕਿਉਂਕਿ ਯਾਰ ਪਤਾ ਕੀ ਜੇ ਘਰ ਬਿਠਾਇਆ ਨਾ ਘਰ ਬੈਠ ਕੇ ਬੱਚਿਆਂ ਨੇ ਕਰਨਾ ਕੁੱਝ
ਨਾ ਘਰੇ ਬਹਿ ਕੇ ਬੱਚਿਆਂ ਦਾ ਜਿਹੜਾ ਉਹਨਾਂ ਨੇ ਥੋੜ੍ਹਾ ਬਹੁਤ ਪੜ੍ਹਿਆ ਦਾ ਹੁੰਦਾ ਨਾ ਉਹਨਾਂ ਦਾ ਪੂਰਾ ਬਲੈਂਕ ਹੋ ਜਾਂਦਾ ਕਿਉਂਕਿ ਛੋਟੇ ਬੱਚੇ ਬੱਚਿਆਂ ਦੇ ਲਈ ਤਾਂ ਇਹ ਚੀਜ਼ ਵੈਸੇ ਹੀ ਬੜੀ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਉਹਨਾਂ ਨੂੰ ਸਾਰਾ ਫਿਰ ਤੋਂ ਪ੍ਰੀਪੇਅਰ ਕਰਨਾ ਫੇਰ ਉਹਨਾਂ ਨੂੰ ਤਾਂ ਸਗੋਂ ਇਹ ਕਿ ਚਲੋ ਇਸ ਬਾਨੇ ਉਹਨਾਂ ਦੇ ਥੋੜੇ
ਥੋੜ੍ਹਾ ਜਿਹਾ ਕਿਉਂਕਿ ਮੇਰਾ ਮੇਰਾ ਇਹ ਮੰਨਣਾ ਹੈ ਕਿ ਪੜ੍ਹਾਈ ਠੀਕ ਹੈ ਹੈਗੀ ਹੈ ਬਟ ਮੇਰੇ ਅਕੋਡਿੰਗ ਨਾ ਪੜ੍ਹਾਈ ਤੋਂ ਇਲਾਵਾ ਨਾਲ ਨਾਲ ਪ੍ਰੈਕਟੀਕਲ ਤੇ ਨਾਲ ਨਾਲ ਜਿਹੜੇ ਸਾਡੇ ਸ਼ੌਂਕ ਹੈ ਨਾ ਉਹ ਮਰਨੇ ਨੀ ਚਾਹੀਦੇ। ਮੇਰੀ ਤਾਂ ਥਿੰਕਿੰਗ ਹੈਗੀ ਆ ਕਿ ਬਿਲਕੁਲ ਰੱਟੂ ਤੋਤਾ ਨਾ ਬਣਾਓ ਪੜੋ ਘੱਟ ਭਾਵੇ ਪਰ ਸਮਝ ਕੇ ਕਰੇ ਹੁਣ ਮੇਰਾ ਮੇਰੀ ਬੇਟੀ ਥੋੜ੍ਹੀ ਕਰਦੀ ਸੀ ਰੱਟਾ ਮਾਰ ਕੇ ਹਨਾ ਤੇ ਮੇਰਾ ਬੇਟਾ ਕਰਦਾ ਥੋੜ੍ਹਾ ਜਾ ਜਿਵੇਂ ਸਮਝ ਕੇ ਕਰਦਾ ਭਾਵੇਂ ਘੱਟ ਏ ਪਰ ਕਰਦਾ ਸਮਝ ਕੇ ਐ ਤੇ ਕੁੱਛ ਉਹ ਜੋ ਜੋ ਉਹਦੇ ਸ਼ੌਂਕ ਹੈ ਨਾ ਉਹ ਸ਼ੌਕ ਪੂਰੇ ਕਰਨਾ ਚਾਹੁੰਦਾ ਹੈ। ਤੇ ਮੈਂ ਕਹਿਣੀ ਹਾਂ ਵੀ ਨਹੀਂ ਸਗੋਂ ਅੱਛੀ ਗੱਲ ਹੈ ਅਗਰ ਕਿਸੇ ਚੀਜ਼ ਦਾ ਸ਼ੌਂਕ ਹੈਗਾ ਕਿਉਂਕਿ ਉਹ ਸ਼ੌਂਕ ਹੀ ਕਦੀ ਤੁਹਾਡਾ ਪ੍ਰੋਫੈਸ਼ਨ ਸਨ ਬਣ ਜਾਏਗਾ ਅੱਗੇ ਜਾ ਕੇ ਕਿਉਂਕਿ ਅੱਜ-ਕੱਲ ਪੜ੍ਹ ਲਿਖ ਕੇ ਨੌਕਰੀਆਂ ਤੇ ਹੈ ਨੀ ਹਨਾ ਉਸ ਸ਼ੌਂਕ ਨੂੰ ਹੀ ਅਸੀਂ ਆਪਾਂ ਪ੍ਰੋਫੈਸ਼ਨ ਬਣਾ, ਹੁਣ ਦੇਖੋ ਸਿੰਗਿੰਗ ਦੀ ਲਾਈਨ 'ਚ ਕਿੰਨਾ ਟੈਲੈਂਟ ਹੋਵੇ, ਕਿੱਥੇ ਤੱਕ ਬੱਚਾ ਜਾ ਸਕਦਾ, ਹਨਾ। ਅੱਜ ਕੱਲ ਇਹੀ ਕੁਛ ਐ, ਸਿੰਗਿੰਗ ਐ, ਡਾਂਸਿੰਗ ਐ, ਮਿਊਜਿਕ ਦੇ ਵਿੱਚ ਵੀ ਐ, ਡਰਾਇੰਗ ਆਰਟ ਦਾ
ਬਿਲਕੁਲ, ਅੱਜ ਕੱਲ ਦਾ ਐ ਟਾਈਮ ਆ, ਵਧੀਆ ਗੱਲ ਐ ਦੇਖੋ ਅਜ ਤਾਡਾ ਐ ਟਾਈਮ ਹੈਗਾ ਐ ਕਿ ਤੁਹਾਨੂੰ ਕੋਲੋਂ, ਆਪਣੇ ਕੋਲ ਜਿੰਨੀਆਂ ਸਕਿੱਲਸ ਹੋਣ ਨਾ
ਹਾਂਜੀ, ਉਹਨੀਆਂ ਥੋੜੀਆਂ ਨੇ।
ਹਨਾ। ਅੱਜ ਕੱਲ੍ਹ ਸਕਿੱਲਸ ਲੈਣਾ ਵੀ ਬੱਚਿਆਂ ਲਈ ਬਹੁਤ ਵਧੀਆ
ਬਹੁਤ ਵਧੀਆ। ਮੇਰੇ ਨੂੰ ਆਰਟ ਅਹ ਡਰਾਇੰਗ ਦਾ ਸ਼ੌਕ ਹੈਗਾ, ਹਾਂਜੀ ਤੇ ਉਹ ਕਹ ਉਹ ਥੋੜਾ ਪੜ੍ਹਾਈ 'ਚ ਮਤਲਬ ਵੀ ਇੰਨਾ ਇੰਟਰਸਟ ਨਹੀਂ ਹੈਗਾ, ਮਤਲਬ ਇਹਦੇ ਵਿੱਚ ਹੈਗਾ ਤੇ ਉਹ ਮੈਂ ਕਿਹਾ ਚੱਲ ਸ਼ੌਂਕ ਹੈ ਇਹਦਾ ਆਰਟ ਦਾ ਤੇ ਮੈਂ ਉਹਨੂੰ ਪਿੱਛੇ ਨੀ ਕਰਾਂਗੀ। ਇਵੇਂ ਮੇਰੀ ਇੱਕ ਰੈਲੇਟਿਵ ਸੀ, ਉਹਨੇ ਵੀ ਸ਼ੌਂਕ ਹੈਗਾ, ਦੇਖੋ ਉਸਨੂੰ ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਣਾਇਆ, ਅੱਜ ਬਹੁਤ ਅੱਛੇ ਸਕੂਲ 'ਚ ਇੱਕ ਟੀਚਰ ਬਣਗੀ ਉਹੋ। ਆਰਟ ਕਿ ਉਹਦਾ ਸ਼ੌਂਕ ਸੀ, ਆਰਟ ਦੀ ਹੋਈ ਉਹ ਟੀਚਰ ਬਣ ਗਈ ਦੇਖੋ। ਓਨ ਅਮ ਰੇਅਰੀ ਹੁੰਦੇ ਆ ਆਰਟ ਦੇ ਟੀਚਰ, ਵੀ ਘੱਟ ਹੀ ਹੁੰਦੀ ਆ ਮਤਲਬ ਇਹਨਾਂ ਦੀਆਂ ਹਨਾ। ਨਹੀਂ ਤਾਂ ਕੋਈ ਮੈਥ ਐ, ਕੋਈ ਇੰਗਲਿਸ਼ ਐ ਕੋਈ ਨੌ ਉ ਉਹਦੇ 'ਚ ਜਾ ਰਿਹਾ। ਹੁਣ ਆਰਟ ਵੱਲ ਵੀ ਆਪਾਂ ਨੂੰ ਥੋੜ੍ਹਾ ਜਹਾ ਦੇਖਣਾ ਪਏਗਾ, ਹਰ ਕੋਈ ਸਾਇੰਸ, ਹਰ ਕੋਈ ਮੈਡੀਕਲ ਹਰ ਕੋਈ ਨੋਨ ਮੈਡੀਕਲ ਹਨਾ? ਕੋਈ ਦੂਜੇ ਸਬਜੈਕਟ ਦੇ ਹੋਣਗੇ ਨਾ ਤੇ ਇੱਕ ਅਲੱਗ ਲਾਈਨ ਹੋ ਜਾਏਗੀ, ਆਪਾਂ ਜਿਸ ਬੱਚੇ 'ਚ ਸਾਡਾ ਹੈਗਾ, ਆਪਾਂ ਨੂੰ ਬੱਚਿਆਂ ਨੂੰ ਉਹ ਨੀ ਬਣਾਣਾ ਕਿ ਤੁੂੰ ਡਾਕਟਰ ਹੀ ਬਣਨੈ ਤੂੰ ਇੰਜੀਨੀਅਰ ਹੀ ਬਣਨੈ। ਮੈਂ ਤਾਂ ਇਹ ਕਹਿੰਨੀ ਆਂ, ਜਿਸ ਚੀਜ਼ ਦਾ ਸ਼ੌਂਕ ਹੈ ਤੁਹਾਨੂੰ, ਉਹ ਬੱਚਿਆਂ ਦਾ ਆਪਾਂ ਨੂੰ ਦੇਖਣਾ ਚਾਹੀਦਾ, ਮੇਰੇ ਅਕੋਰਡਿੰਗ। ਤਾਂ ਮੈਂ ਕਹਿੰਦੀ ਆਂ ਕਿ ਆਪਾਂ ਇਹਨਾਂ ਨੂੰ ਸਮਰ ਕੈਂਪ 'ਚ ਪਾਵਾਂਗੇ ਤਾਂ ਕਿ ਕੌਨ ਫੀਡੈਂਸ ਆਏਗਾ।
ਹਾਂ, ਹਾਂ। ਜਿਵੇਂ ਕੋਈ। ਹਾਂ, ਹਾਂ, ਜਿਵੇਂ ਕੋਈ ਚੀਜ਼ ਕਰਨੀ ਉਹਨਾਂ ਨੂੰ ਉਹਦੇ 'ਚ ਵੀ ਉਹਨਾਂ ਨੂੰ ਹੋਏਗਾ ਕਿ ਨਹੀਂ ਯਾਰ ਮੈਂ ਕਰ ਸਕਦਾ, ਮੈਂ ਕਰਾਂਗੀ ਏਦਾਂ।
ਬਿਲਕੁਲ, ਬਿਲਕੁਲ ਸਿਸਟਮ। ਕੋਈ ਨਾ ਤੁਸੀਂ ਵੀ ਦੇਖੋ ਜੇ ਮੈਂ ਵੀ ਦੇਖਦੀ ਆਂ, ਮੇਰੀ ਫਰੈਂਡ ਵੀ ਇੱਕ ਹੈਗੀ ਆ ਆਪਣੇ ਬੱਚਿਆਂ ਨੂੰ ਸੁਨੇ, ਉੱਥੇ ਪਾਇਆ ਜੇ ਤੁਹਾਨੂੰ ਉੱਥੇ ਠੀਕ ਲੱਗਿਆ ਤੁਹਾਨੂੰ ਮੈਂ ਪੁੱਛ ਲਵਾਂਗੀਂ, ਤੁਸੀ ਤੁਸੀਂ ਵੀ ਅਗਰ ਆਪਣੇ ਬੱਚੇ ਭੇਜਣੇ ਆ ਤਾਂ ਭੇਜਦੇ ਨਾ ਮੇਰੇ ਨਾਲ ਹੀ ਇੱਕ ਵਾਰੀ ਤੁਸੀਂ ਛੱਡ ਆਇਆ ਕਰੋ ਮੈਂ ਲੈ ਆਇਆ। ਕਰਾਂਗੇ ਏਦਾਂ ਕਰ ਲਿਆ ਕਰਾਂਗੇ, ਜਾਂ ਇਕੱਠੇ ਨਿਕਲਗੇ ਆਪਾਂ ਵੋਕ ਵੀ ਕਰ ਲਿਆ ਕਰਾਂਗੇ ਸਵੇਰੇ ਹਨਾ, ਚਲੋ ਹਨਾ ਤੁਸੀਂ ਵੀ ਕਰੋ ਫਿਰ। ਮੈਨੂੰ ਇਹਗਾ ਤੇ ਦੱਸਿਓ ਠੀਕ ਹੈ, ਠੀਕ ਹੈ ਜੀ ਓਕੇ-ਓਕੇ ਜੀ ਥੈਂਕ ਯੂ। ਸਤਿ ਸ਼੍ਰੀ ਅਕਾਲ। ਠਕ